ਹੈਲੋ।
ਹਾਂਜੀ ਸਤਿ ਸ਼੍ਰੀ ਅਕਾਲ ਜੀ।
ਹੈਲੋ।
ਹੈਲੋ-ਹੈਲੋ-ਹੈਲੋ ਹੈਲੋ।
ਹੈਲੋ।
ਹੈਲੋ ਹਾਂਜੀ। ਹੈਲੋ। ਲੋ ਹੈਲੋ ਹੈਲੋ
ਹੈਲੋ
ਹੈਲੋ ਹੈਲੋ ਹੈਲੋ ਹੈਲੋ ਹੈਲੋ ਹੈਲੋ ਹੈਲੋ।
ਹੈਲੋ
ਹੈਲੋ ਹੈਲੋ ਹੈਲੋ ਹੈਲੋ ਹੈਲੋ ਹੈਲੋ ਹੈਲੋ ਹੈਲੋ
ਹੈਲੋ ਹਾਂਜੀ।
ਹਾਂਜੀ ਹਾਂਜੀ ਮੈਂ ਬੋਲ ਰਹੀ ਹਾਂ ਹੈਲੋ।
ਹਮ ਹੁਣ ਆਈ ਆ ਤੁਹਾਡੀ ਆਵਾਜ਼
ਹਾਂਜੀ ਹਾਂਜੀ। ਹਾਂਜੀ। ਹੈਲੋ-ਹੈਲੋ-ਹੈਲੋ। ਹਾਂਜੀ ਬੋਲੋ ਹਾਂਜੀ।
ਤੁਹਾਡੀ ਆਵਾਜ਼ ਬੜੀ ਘੱਟ ਆ ਰਹੀ ਹੈ। ਅਜੇ ਵੀ
ਹੈਲੋ-ਹੈਲੋ।
ਹਾਂਜੀ ਹਾਂਜੀ ਹੁਣ ਆਈ ਹੈ। ਮਤਲਬ ਹਾਂ ਹੁਣ ਆਈ ਹੈ ਤੁਹਾਡੀ ਆਵਾਜ਼।
ਹਾਂਜੀ।
ਹਾਂਜੀ ਕਿਵੇਂ ਹੋ?
ਹਾਂਜੀ ਹਾਂਜੀ ਵਧੀਆ ਤੁਸੀਂ ਸੁਣਾਓ ਹੈਲੋ ਹਾਂਜੀ ਹੈਲੋ
ਹੈਲੋ।
ਹੈਲੋ ਹੈਲੋ ਹਾਂਜੀ ਹਾਂਜੀ
ਹਾਂਜੀ ਕੀ ਕਰਦੇ ਸੀ।
ਹੈਲੋ ਹੈਲੋ ਹੈਲੋ
ਹਾਂਜੀ ਹਾਂਜੀ ਕੀ ਕਰਦੇ ਸੀ।
ਹਾਂਜੀ ਕੁਛ ਨਹੀਂ ਬਸ ਫ੍ਰਰੀ ਬੈਠੀ ਹਾਂ।
ਅੱਛਾ ਅੱਛਾ।
ਹਾਂਜੀ
ਹੋਰ
ਹਾਂਜੀ
ਤੁਸੀਂ ਜਿੰਮ ਜਾਂਦੇ ਹੋ।
ਨਹੀਂ ਨਹੀਂ ਮੈਂ ਜਿਮ ਨਹੀਂ ਜਾਂਦੀ।
ਹਾਂ ਕਿਉ ਤੁਹਾਨੂੰ ਜਿਮ ਵਧੀਆ ਨੀ ਲੱਗਦਾ
ਨਹੀਂ ਮੈਨੂੰ ਯੋਗਾ ਵਧੀਆ ਲੱਗਦਾ।
ਅੱਛਾ ਅੱਛਾ ਯੋਗਾ ਕਰਦੇ ਓ ਤੁਸੀਂ ਓਕੇ ਅੱਛਾ ਅੱਛਾ।
ਹਾਂਜੀ।
ਫਿਰ ਤੁਸੀਂ ਕਿਹੜੇ ਕਿਹੜੇ ਮਤਲਬ ਯੋਗਾ ਵਿੱਚ ਕਿਹੜੇ ਕਿਹੜੇ ਆਸਨ ਤੁਸੀਂ ਕਰਦੇ ਕਰ ਲੈਂਦੇ ਹੋ।
ਕਰੱਲ ਨਹੀਂ ਆਸਨ ਮੈਂ
ਹਾਂਜੀ।
ਹਾਂਜੀ, ਯੋਗਾ ਕਰ ਲੈਂਦੀ ਹਾਂ ਮੈਂ।
ਅੱਛਾ।
ਹਾਂਜੀ।
ਤੇ ਤੁਸੀਂ ਕਿੰਨੇ ਟਾਈਮ ਤੋਂ ਯੋਗਾ ਤੇ ਜਾ ਰਹੇ ਹੋ?
ਮੈਨੂੰ ਹੋ ਗਿਆ ਸਿਕਸ ਮੰਥ ਹੋ ਗਏ ਨੇ ਮੈਨੂੰ ਨਾ
ਅੱਛਾ ਅੱਛਾ ਸਿਕਸ ਮੰਥ ਹੋ ਗਏ ਤਾਂ ਯੋਗਾ ਦੇ ਜਾਂਦੇ ਹੋਏ ਅਰੇ ਵਾਹ ਫਿਰ
ਫੇਰ ਮੈਂ ਹੁਣ ਘਰੇ ਕਰਦੀ ਹਾਂ।
ਅੱਛਾ- ਅੱਛਾ ਹੁਣ ਘਰੇ ਕਰਦੇ ਹੋ ਅੱਛਾ ਮਤਲਬ ਪਹਿਲਾਂ ਤੁਸੀ ਯੋਗਾ ਕਰਨ ਮਤਲਬ ਕਿੱਥੇ ਕੋਈ ਮਤਲਬ ਕਿ ਸੋਸਾਇਟੀ ਵਿੱਚ ਜਾਂਦੇ ਸੀ। ਕੋਈ ਮਤਲਬ ਤੁਸੀ ਬਣਾ ਰੱਖਿਆ ਕਲਾਸਿਸ ਵਗੈਰਾ ਜਾਂਦੇ ਸੀ। ਜਾਂ ਜਿੰਮ ਤੇ ਜਾਂਦੇ ਸੀ ਜਿੱਥੇ ਯੋਗਾ ਹੁੰਦੀ ਸੀ।
ਨਹੀ ਜਿਮ ਨਹੀਂ ਜਾਂਦੀ ਸੀਗੀ, ਉਹ ਮੈਡਮ ਘਰੇ ਆਉਂਦੀ ਸੀ, ਵਨ ਮੰਥ ਉਹਨਾਂ ਕੋਲ ਕਰਿਆ ਸੀਗਾ ਮੈਂ, ਫਿਰ ਮੈਂ ਆਪ ਆਪਣੇ ਆਪ ਹੀ ਕਰ ਲੈਂਨੀ ਹਾਂ, ਹੁਣ ਘਰੇ ਸਵੇਰੇ ਸ਼ਾਮੀ ਹਾਂਜੀ- ਹਾਂਜੀ
ਓਕੇ -ਓਕੇ, ਵਧੀਆ- ਵਧੀਆ
ਹਾਂਜੀ, ਤੁਸੀਂ ਜਿਮ ਜਾਂਨੇ ਹੋ?
ਹਾਂਜੀ- ਹਾਂਜੀ, ਮੈਂ ਜਿਮ ਜਾਂਨਾ, ਹਾਂਜੀ
ਅੱਛਾ- ਅੱਛਾ, ਅੱਛਾ ਅਤੇ ਜਿਮ ਵੈਸੇ ਜਿਮ ਔਰ ਯੋਗਾ ਚ, ਫ਼ਰਕ ਹੈਗਾ
ਤੁਹਾਡੀ ਆਵਾਜ਼ ਫੇਰ ਬੜੀ ਘੱਟ ਹੋ ਗਈ, ਕੀ ਕਿਹਾ ਤੁਸੀ?
ਮੈਂ ਕਹਿ ਰਹੀ ਹਾਂ, ਜਿਮ ਔਰ ਯੋਗਾ ਚ ਫ਼ਰਕ ਹੈਗਾ ਕੋਈ?
ਹਾਂਜੀ- ਹਾਂਜੀ, ਜਿਮ ਔਰ ਯੋਗਾ ਵਿਚ ਤਾਂ ਹੈਗਾ, ਬਹੁਤ ਫ਼ਰਕ ਹੈ।
ਕੀ ਫ਼ਰਕ ਹੈ ਦੱਸੋਗੇ?
ਮਤਲਬ ਕਿ ਜਿੰਮ- ਜਿੰਮ ਵਿੱਚ, ਆਪਾਂ ਮਤਲਬ ਕਿ ਮਸ਼ੀਨਾਂ ਵਿੱਚ ਜਾ ਕੇ ਆਪਾਂ ਵੇਟ ਚੱਕਨੇ ਹਾਂ। ਤੇ ਯੋਗਾ ਵਿੱਚ, ਅਸੀਂ ਬਸ ਆਪਣੇ- ਆਪਣੇ ਵੇਟ ਨਾਲ ਹੀ, ਆਪਾਂ ਯੋਗਾ ਵਗੈਰਾ ਕਰਦੇ ਹਾਂ। ਜਿਵੇਂ ਕਿ ਯੋਗਾ ਵਿੱਚ ਕੀ ਹੁੰਦਾ, ਤਾੜ ਆਸਣ ਵਗੈਰਾ ਹੋ ਗਏ, ਤਾੜ ਆਸਣ ਧਨੁ ਵ੍ਰਿਕਸ਼ ਆਸਣ। ਇੱਕ ਸੂਰਿਆ ਨਮਸਕਾਰ, ਇਹ ਸਭ ਕੁਛ ਯੋਗਾ ਵਿੱਚ ਹੀ ਆ ਜਾਂਦਾ ਨਾ। ਤੇ ਜਿਮ ਵਿੱਚ, ਅਸੀ ਇਹ ਐਕਸਰਸਾਈਜ਼ ਕਰਨ ਤੋਂ ਪਹਿਲਾਂ ਕਰਦੇ ਹਾਂ ਇਹ ਸਾਡੀ ਸਟਰੈਚਿੰਗ ਵਿੱਚ ਹੁੰਦੇ ਆ, ਮਤਲਬ ਜੋ ਯੋਗਾ ਦੇ ਪੋਸਚਰ ਹੁੰਦੇ ਆ ਨਾ, ਇਹ ਸਾਡੀ ਜਿੰਮ ਕਰਨ ਤੋਂ ਪਹਿਲਾਂ ਆਪਾਂ ਜਦੋਂ ਐਕਸਰਸਾਈਜ਼ ਕਰਦੇ ਹਾਂ, ਨਾ ਉਸ ਤੋਂ ਪਹਿਲਾਂ ਸਟੈਚਿੰਗ ਵਿੱਚ ਆਪਾਂ ਯੂਜ ਕਰਦੇ ਹਾਂ, ਇਹ ਚੀਜ਼ਾਂ ਜਿਵੇਂ ਕਿ, ਤਾੜ ਆਸਣ ਹੋ ਗਿਆ। ਹਾਂ, ਬ ਬਾਹਾਂ ਬਾਹਾਂ ਵਾਲਾ ਉਹਦਾ ਮੈਨੂੰ, ਕੋਈ ਕੁਛ- ਕੁਛ ਨਾਮ ਨੀ ਪਤਾ ਫਿਰ ਆਪਾਂ ਸਟ੍ਰੈਚਿੰਗ ਕਰਨ ਤੋਂ ਬਾਅਦ ਜਿਮ ਕਰਦੇ ਹਾਂ। ਜਿਮ ਹੁੰਦੀ ਹੈ, ਸਾਡੀ ਮਸਲ ਬਿਲਡ ਕਰਨ ਵਾਸਤੇ, ਤੇ ਯੋ, ਯੋਗਾ ਹੁੰਦੀ ਆ ਵੀ
ਇਹ ਵੀ ਮਸਲਸ ਸਟਰੋਂਗਸ ਹੁੰਦੀਆਂ ਨੇ, ਨਹੀ -ਨਹੀ ਮਸਲਸ ਸਟਰੋਂਗ ਹੁੰਦੀਆਂ ਨੇ, ਇਦਾਂ ਦੇ ਆਸਣ ਵੀ ਹੁੰਦੇ ਨੇ, ਬਟ ਮੈ ਇੰਨਾ ਕੀਤਾ ਨਹੀ ਨਾ ਹੈਗਾ ਵਨ ਮੰਥ ਵਿੱਚ ਇੰਨਾ ਨਹੀ, ਉਹ ਨਹੀ- ਨਹੀ, ਨਹੀ- ਨਹੀ
ਫਿਰ ਥੋੜ੍ਹਾ ਨਾ, ਉੱਚੀ ਬੋਲੋ
ਅੱਛਾ- ਅੱਛਾ, ਠੀਕ ਹੈ, ਠੀਕ ਹੈ।
ਹਾਂਜੀ, ਆਵਾਜ਼ ਨਾ ਬਹੁਤ ਜ਼ਿਆਦਾ ਹੀ ਘੱਟ ਆ ਰਹੀ ਹੈ, ਪਤਾ ਨੀ ਕਿਉਂ?
ਅੱਛਾ- ਅੱਛਾ, ਪਤਾ ਨਹੀ ਵੈਸੇ ਠੀਕ ਸੀਗਾ, ਪਤਾ ਨਹੀ ਕਿਉਂ ਹੋ ਰਿਹਾ ਹੈ। ਹਮ
ਕਿਵੇਂ?
ਠੀਕ ਸੀਗਾ, ਮੈਂ ਕਿਹਾ, ਠੀਕ ਸੀਗਾ, ਵੈਸੇ ਫੋਨ ਪਤਾ ਨੀ, ਹੁਣ ਨੀ ਹੋ ਰਿਹਾ ਇਹ ਵਾਲੀ ਕੋਲ ਚ ਹੋ ਰਿਹਾ, ਉਦਾਂ ਨੋਰਮਲ ਕੋਲਸ ਵਿੱਚ ਨਹੀ ਹੋ ਰਿਹਾ ਇੱਦਾਂ
ਅੱਛਾ, ਨੋਰਮਲ ਕਾਲਸ ਵਿੱਚ ਵੀ ਹੋ ਰਿਹਾ ਇੱਦਾਂ?
ਨਹੀ ਨਹੀ, ਨਹੀ ਹੋ ਰਿਹਾ ਨੋਰਮਲ ਕੋਲਸ, ਵਟਸਐਪ ਕੋਲ ਹੋ ਗਈ ਦੂਸਰੀ ਕੋਲ ਹੋ ਗਈ, ਉਹਦੇ 'ਚ ਨਹੀਂ ਹੋ ਰਿਹਾ, ਇਹ ਕਾਇਰਾ ਇਹ ਜਿਹੜੇ ਐਪ ਏ ਨਾ, ਇਹਦੇ'ਚ ਹੋ ਰਿਹਾ
ਅੱਛਾ- ਅੱਛਾ, ਚਲੋ ਕੋਈ ਨਾ, ਕੋਈ ਨਾ, ਕੋਈ ਨਾ ਤੁਸੀ ਤੁਸੀ ਕਦੀ ਜਿਮ ਨਹੀ ਗਏ?
ਨਹੀ ਨਹੀ, ਕਦੇ ਵੀ ਨਹੀ ਗਈ।
ਅੱਛਾ -ਅੱਛਾ।
ਹਮ
ਵੈਸੇ ਦੇਖਿਆ ਜਾਏ ਤਾਂ, ਜਿਮ ਜ਼ਿਆਦਾ ਬੈਸਟ ਹੈ, ਯੋਗਾ ਤੋਂ
ਅੱਛਾ-
ਕਿਉਂਕਿ ਨਾ, ਉਹਦੇ ਵਿੱਚ ਆਪਾਂ ਆਪਣਾ ਮਸਲ ਬਿਲਡ ਕਰ ਲੈਂਦੇ ਹਾਂ, ਜਿਵੇਂ ਕਿ ਕਹਿ ਲਓ, ਸਾਡੇ ਵਿੱਚ ਸਟਰੈੰਥ ਸਾਡੀ ਵੱਧਦੀ ਹੈ।
ਅੱਛਾ। ਵੈਸੇ ਮ ਅ ਹਾਂਜੀ-ਹਾਂਜੀ, ਨੀ ਏ ਤੇ ਓਦੇ ਵਿੱਚ ਵੀ ਯੋਗਾ ਵੀ ਏਦਾਂ ਹੁੰਦਾ ਐ। ਯੋਗਾ ਵਿਚ ਵੀ ਮਸਲਸ, ਹਾਂਜੀ, ਮਸਲਸ ਸਟਰੋਂਗ ਹੁੰਦੀਆਂ ਨੇ। ਡਾਇਟ ਚਾਟ ਦਿੰਦੇ ਨੇ। ਪ੍ਰੋਪਰ ਡਾਇਟ ਚਾਰਟ ਹੁੰਦਾ ਏ, ਤੁਸੀ ਮੋਰਨਿੰਗ ਵਿਚ ਕੀ ਖਾਣਾ ਏ।
ਅੱਛਾ-ਅੱਛਾ, ਨਈ ਫੇਰ ਵਧੀਆ, ਕਿਉਂਕਿ ''ਮੈਂ ਕਦੀ ਕੀਤੀ ਨੀ, ਸੋਰੀ ਬਈ ਮੈਂ ਐਦਾਂ ਬੋਲ ਤਾ।
ਹਾਂਜੀ, ਹਾਂਜੀ, ਹਾਂਜੀ, ਹਾਂਜੀ, ਹਾਂਜੀ, ਹਾਂਜੀ, ਹਾਂਜੀ।
ਫੇਰ ਤੁਸੀ ਕਿਸ ਟੈਮ ਯੋਗਾ ਕਰਦੇ ਓ, ਸਵੇਰੇ ਕਰਦੇ ਓ, ਯਾ ਸ਼ਾਮ ਨੂੰ ਕਰਦੇ ਓ? ਜਾਦਾ ਬੈਨੀਫਿਟਸ ਕਿਦ, ਕ ਕ ਕਿਸ ਟਾਈਮ ਨੇ ਯੋਗਾ ਕਰਨ ਦੇ?
ਖਾਲੀ ਪੇਟ ਹੁੰਦਾ ਹੈ, ਵੈਸੇ ਸਵੇਰੇ ਕਰੋ, ਠੀਕ ਹੈ। ਤੇ, ਸਵੇਰੇ ਕਰੋ ਆਂ, ਤੇ ਫੇਰ ਸ਼ਾਮੀ ਖਾਲੀ ਪੇਟ, ਏਦਾਂ।
ਅੱਛਾ!
ਹਾਂਜੀ।
ਅੱਛਾ, ਮਤਲਬ ਤੁਸੀ ਸਵੇਰੇ-ਸ਼ਾਮ ਦੋਨੋਂ ਟਾਈਮ ਕਰਦੇ ਓ?
ਹਾਂਜੀ। ਦੋਨੋ ਟਾਈਮ ਕਰਦੀ ਆ, ਹਾਂਜੀ-ਹਾਂਜੀ।
ਕਰਨ ਪਹਿਲਾ ਢਿੱਡ ਵਗੈਰਾ ਖਾਲੀ ਹੋਣਾ ਚਾਹੀਦਾ? ਯਾ, ਆਪਾਂ ਉਹਨੂੰ ਉਦੌ ਕੋ, ਖਾਣਾ- ਪੀਣਾ ਚਾਹੀ
ਨਈ ਖਾਲੀ ਹੋਣਾ ਚਾਹੀਦ ਐ। ਖਾ, ਕਿਉਂਕਿ ਫੇਰ ਯੋਗਾ ਨਈ ਹੋਏਗੀ ਨਾ, ਜੇਹੜੀ ਤੁਸੀ ਆ
ਯੋਗਾ ਕਰਨ ਤੋ, ਕਿੰਨੀ ਦੇਰ ਪਹਿਲੇ ਕੁੱਝ ਖਾ ਸਕਦੇ ਹਾਂ?
ਆ, ਅੱਧਾ ਘੰਟਾ, ਅੱਧਾ ਘੰਟਾ ਖਾ ਲਓ ਮਤਲਬ ਜੋ, ਓ ਸਾਡਾ ਡਾਇ'ਚ ਹਾਂਜੀ- ਹਾਂਜੀ। ਅੱਧੇ ਘੰਟੇ ਪਹਿਲੇ ਖਾ ਲਉ ਡਾਇਜੈਸਟ ਹੋ ਜਾਏਗਾ। ਫੇਰ, ਤੁਸੀ ਯੋਗਾ ਕਰੋ।
ਅੱਛਾ! ਅੱਧੇ ਘੰਟੇ ਦੇ ਅੰਦਰ- ਅੰਦਰ ਕੁਛ ਖਾ ਸਕਦੇ ਆ, ਠੀਕ ਐ। ਤੇ, ਯੋਗਾ ਕਰਨ ਤੋ ਬਾਅਦ, ਕਿੰਨੀ ਦੇਰ ਤੱਕ ਕੁਛ ਨੀ ਖਾਣਾ ਹੁੰਦਾ?
ਨਈ ਓਸ ਤੋ ਬਾਦ
ਅੱਛਾ, ਅਗਰ ਕਿਸੀ ਨੇ ਫੈਟ ਲੋਸ ਕਰਨਾ ਐ, ਪਰ ਓਨੇ ਯੋਗਾ ਕਰਕੇ ਫੈਟ ਲੋਸ ਕਰਨਾ ਐ, ਤੇ ਫਿਰ ਓ, ਅੱਧੇ ਘੰਟੇ ਬਾਦ ਯੋਗਾ ਕਰਨ ਤੋਂ ਬਾਅਦ ਕੋਛ ਵੀ ਖਾ ਸਕਦਾ ਐ? ਯਾ ਔਦੋਂ ਬਸ ਕੱਲਾ ਪਾਣੀ ਪੀਵੇ। ਨੋਰਮਲ ਪਾਣੀ ਪੀਵੇ ਯਾ ਕੁਛ।
ਹਾਂਜੀ, ਗਰਮ ਪਾਣੀ ਪੀਓ, ਗ੍ਰੀਨ ਟੀ ਪੀਓ, ਗਰਮ ਪਾਣੀ ਪੀਓ ਤੁਸੀ ਆ ਸੈਲਡ ਖਾਓ ਬਾਰ ਦਾ ਕੁਛ ਨੀ ਖਾਣਾ ਹੈਗਾ, ਨੋਨ ਓ, ਸੌਰੀ ਨੋਨਵੇਜ ਕਹਿ ਰਹੀਆਂ। ਏ, ਫਾਸਟ-ਫੂਡ ਕੁਛ ਨੀ ਖਾਣਾ। ਹਾਂਜੀ-ਹਾਂਜੀ ਫਾਸਟ ਫੂਡ ਦੀ ਖਾਣਾ ਤਲਿਯਾ ਫ੍ਰਾਈਡ ਨੀ ਖਾਣਾ, ਤੇ ਸਿੰਪਲ ਘਰ ਦਾ ਖਾਣਾ ਏ, ਰੋਟੀ ਅ, ਵੈਸੇ, ਓ ਸੈਲਡ ਹੁੰਦਾ ਐਨਾ ਓ ਜਾਦਾ ਹੈਵੀ ਹੁੰਦਾ ਐ। ਹਾਂਜੀ- ਹਾਂਜੀ ਸੈਲਡ ਹੁੰਦੇ ਨਾ, ਓ ਦਾਲਾਂ ਨੂੰ, ਦਾਲਾਂ ਵਗੈਰਾ ਹੁੰਦੀਆਂ ਨੇ।
ਹਾਂਜੀ-ਹਾਂਜੀ ਸਪਰਾਊਟਸ ਜਿਵੇਂ ਮੋ, ਮੋਠ ਹੋ ਗਏ। ਓ ਸਵੇਰੇ-ਸਵੇਰੇ ਛੋਲੇ ਵਗੈਰਾ, ਓ ਉਬਾਲ ਕੇ, ਪੋਲਡ ਕਰਕੇ।
ਕਾਲੇ ਛੋਲੇ ਹੋਗੇ ਮ ਮੋਠ ਨੀ, ਕਾਲੇ ਛੋਲੇ, ਏਕ ਓਹ, ਹਰੇ ਮੂੰਗ ਨੀ ਆਂਦੇ। ਹਰੇ ਮੂੰਗਾਂ ਦੀ ਦਾਲ ਹੁੰਦੀ ਏ, ਹਨਾ। ਓਨਾਂ ਨੂੰ ਤੁਸੀ ਰਾਤੀ ਭਿਓ ਲੋ, ਤੇ ਓ ਡਰਾਈ ਫਰੂਟ ਹੁੰਦੈ ਨਾ ਜੇੜਾ ਅ ਓ ਕੀ ਕਹਿੰਦੇ ਨੇ ਛੋਲੇ ਓ ਡਰਾਈ ਫਰੂਟ ਵਿੱਚ ਕੀ ਹੁੰਦਾ ਐ ਆ ਓ‌, ਕਿਸ਼ਮਿਸ਼ ਹੋਗੀ ਹਨਾ, ਬਦਾਮ ਹੋਗੇ ਤੇ ਔਰ ਅਖਰੋਟ ਹੋਗੇ, ਔਰ ਓ, ਮੁੂੰਫ ਫਲੀ ਦੀ ਗਿਰੀ ਆਂਦੀ ਆ ਨਾ ਕੱਚੀ, ਕੱਚੀ-ਗਿਰੀ।
ਹਾਂਜੀ, ਮੂੰਫਲੀ ਦੀ ਗਿਰੀ, ਕੱਚੀ ਗਿਰੀ ਹਾਂ
ਹਾਂਜੀ। ਓਹਨਾਂ ਨੂੰ ਤੁਸੀ ਰਾਤੀ ਭਿਓਂ ਲੋ। ਹਾਂਜੀ! ਹਾਂਜੀ-ਹਾਂਜੀ ਤੇ, ਤੁਸੀ ਓਨੂੰ ਭਿਂਓ ਲਓ ਰਾਤੀ ਰਾ ਤੇ ਭਿਓ ਤੁਸੀਂ ਉਹ, ਸਵੇਰੇ ਉਹ ਨਾ, ਥੋੜ੍ਹੇ ਫੁੱਲ ਜਾਣਗੇ।
ਹਾਂਜੀ।
ਠੀਕ ਹੈ? ਤੇ ਉਹਨਾਂ ਨੂੰ ਨਾ ਤੁਸੀਂ ਤਵੇ ਦੇ ਉੱਤੇ ਸੋਟੇ ਕਰ ਲਉ ਥੋੜ੍ਹਾ ਜਿਹਾ। ਅਹ ਨੋ ਘਿਓ ਨਹੀਂ ਪਾਉਣਾ, ਕੋਈ ਘਿਓ ਕੁਛ ਨਹੀਂ ਪਾਉਣਾ ਹੈਗਾ।
ਅੱਛਾ ਮਤਲਬ ਸਿੰਪਲ ਈ ਆ ਉਹਨਾਂ ਨੂੰ ਰੋਸੂਟ ਕਰ ਲੈ।
ਹਾਂਜੀ ਤੁਸੀਂ ਰੋਸਟ ਕਰ ਲੈਣਾ ਉਹਨੂੰ। ਰੋਸਟ ਕਰਕੇ ਫਿਰ ਤੁਸੀਂ ਉਹਦੀ ਚਾਟ ਬਣਾਉਣੀ ਹੈ, ਪਿਆਜ਼, ਟਮਾਟਰ ਪਾ ਕੇ ਨਾ ਉੱਪਰ ਨਿੰਬੂ ਅਗਰ ਤੁਹਾਨੂੰ ਪਚਦੈ ਠੀਕ ਏ, ਤੇ ਨਿੰਬੂ ਪਾ ਕੇ ਓਰ ਆਪਨੇ ਨਮਕ ਅਰ ਜਿਵੇਂ ਤੁਹਾਨੂੰ ਸਵਾਦ ਲੱਗਦੈ ਠੀਕ ਏ। ਤੇ ਆਪਨੇ ਮਸਾਲੇ ਪਾ ਕੇ, ਹਾਂਜੀ ਫੇਰ ਓ ਤੁਸੀਂ ਓਨੂ ਖਾਓ। ਹਾਂਜੀ, ਪਰ ਮੈਨੂੰ ਤੇ ਯੋਗਾ ਬੈਸਟ ਲੱਗਦੈ ਅ ਜਿੰਮ ਨਾਲੋ ਕੇਓਕੇ ਅਸੀਂ ਜਿੰਮ ਛੱਡ ਦਾਂਗੇ ਨਾ ਤੇ ਫੇਰ ਵੇਟ ਓਥੇ ਈ ਵਾਪਸ ਆ ਜਾਂਦੈ, ਆਈ ਥਿਂਕ ਮੈਨੂ ਐਵੇਂ ਲੱਗਦੈ ਹਾਂਜੀ।
ਕੇਓਕਿ ਹੁਨ ਜਿਵੇਂ ਮੈਂ ਤਾਂ ਗੇਨ ਈ ਕਾਰ ਰੇਆ ਮੈਂ ਅਗਰ ਜਿੰਮ ਛਾੱਡਦਾ ਮੈਂ ਫੇਰ ਪਤਲਾ ਦਾ ਪਤਲਾ ਹੋ ਜਾਨਾਂ।
ਅੱਛਾ-ਅੱਛਾ ਅੱਛਾ ਠੀਕ ਏ, ਅੱਛਾ-ਅੱਛਾ।
ਕਰਲੇਯਾ ਅਗਰ ਆਪਾਂ ਛੱਡ ਤਾ ਤੇ ਸਾਡਾ ਸਰੀਰ ਓਦਾਂ ਈ ਰੈਂਦੈ ਜਿਵੇਂ, ਜਿਸ ਟਾਈਮ ਆਪਾਂ ਸ਼ਡਦੇ ਆਂ।
ਹਾਂਜੀ-ਹਾਂਜੀ, ਜੇ ਤੁਸੀ ਤੁਸੀ ਬਾਰ ਦਾ ਨੀ ਖਾਓਗੇ ਤੇ।
ਅੱਛਾ-ਅੱਛਾ, ਜੇਕਰ ਆਪਾਂ ਅਪਨਾ ਮਤਲਬ ਓਈ ਗਾੰਦ ਬਲਾ ਫੇਰ ਖਾਣਾ ਸ਼ੁਰੂ ਕਰਤਾ ਫੇਰ ਸਾਰੀ ਸਾਰਾ ਅ, ਸਾਰਾ ਕਾੰਮ ਖ਼ਰਾਬ ਹੋਜੂਗਾ ਫੇਰ ਤੋਂ ਅੱਛਾ। ਅੱਛਾ।
ਹਾਂਜੀ, ਮੈਨ ਤੇ ਯੋਗਾ ਬੈਸਟ ਲੱਗਦੈ ਹਾਂਜੀ।
ਮਤਲਬ ਫੇਰ ਯੋਗਾ ਵਿੱਚ ਮਲਬ ਓ ਹੁੰਦਾ ਕੀ ਐ, ਮਤਲਬ ਆਸਨ ਵਗੈਰਾ ਈ ਆਪਾਂ ਕਰਦੇ ਰੈਨੇ ਆਂ।
ਹਾਂਜੀ, ਆਸਨ ਕਰੋ ਮਿਨੂੰ ਆਸਨਾਂ ਦੇ ਨਾਮ ਨੀ ਯਾਦ ਹੈਗੇ। ਬਸ ਮੈਨੂੰ ਐ ਪਤੈ, ਐ ਕਰਨੈ ਐ ਕਰਨੈ।
ਅੱਛਾ- ਅੱਛਾ- ਅੱਛਾ ਮਤਲਬ ਹਾਂ ਤਾਂ ਤੁਹਾਨੂੰ ਫਿਰ ਮਤਲਬ ਕਰਨਾ।
ਹਾਂਜੀ ਵਨ ਮੰਥ 'ਚ ਕੀ ਨਾ ਬਸ ਉਹ ਜਿੰਨੇ ਚਾਰ ਪੰਜ ਕਰਾ ਗਏ ਸੀ ਰਿ ਰਿਕਸ਼ਾ ਉਹ ਹੈਗਾ ਜਿਹੜਾ ਵੀਚਾਰਸਨ ਹਾਂਜੀ-ਹਾਂਜੀ ਚਾਰ ਪੰਜ ਕਰਾ ਗਏ ਸੀਗੇ ਫਿਰ ਬਸ ਫਿਰ ਮੈਂ ਹੁਣ ਹੀ ਕਰਦੀਆਂ ਜਬ ਬਸ ਤਿੰਨ ਚਾਰ ਹੀ ਕਰੋ ਤਿੰਨ ਚਾਰ ਕਰਨ ਦੀ ਜ਼ਰੂਰਤ ਹੈ ਜ਼ਿਆਦਾ ਕਰਨ ਦੀ ਲੋੜ ਹੀ ਨਹੀਂ ਹੈ।
ਤੇ ਤੁਸੀਂ ਕਿੰਨੀ ਦੇਰ ਤੱਕ ਕਰਦੇ ਹੋ ਫਿਰ ਮਤਲਬ ਕਿ ਅ ਕਿੰਨੀ ਦੇਰ ਲੱਗ ਜਾਂਦੀ ਹੈ ਚਾਰ ਆਪਣੀ ਐਕਸਰਸਾਈਜ਼ ਕਰਦੇ ਹੋਏ।
ਜਿੱਦਾਂ ਹਾਂ ਤੁਸੀਂ ਸਟਾਰਟਿੰਗ ਕਰਦੇ ਹੋ ਸਟਾਰਟਿੰਗ ਵਿੱਚ ਤੁਸੀਂ ਦਸ ਮਿੰਟ ਲਾਓ। ਠੀਕ ਹੈ ਕਿਉਂਕਿ ਬੋਡੀ ਸਾਡੀ ਜ਼ਿਆਦਾ ਨਹੀਂ ਹੋ ਪਾਂਦੀ। ਹਨਾ ਤੇ ਤੁਸੀਂ ਜਿਵੇਂ ਹਾਂਜੀ-ਹਾਂਜੀ।
ਹਾਂਜੀ।
ਮਤਲਬ ਸ਼ੁਰੂ-ਸ਼ੁਰੂ ਤੋਂ ਦਸ ਮਿੰਟ ਕਰੋ। ਕਿ ਤੁਹਾਡੀ ਬੋਡੀ ਸਹਿਣ ਕਰ ਪਾਏ। ਕਿਉਂਕਿ ਜਦੋਂ ਤੁਸੀਂ ਆਪਣੀ ਬੋਡੀ ਨੂੰ ਜ਼ਿਆਦਾ ਮੂਵਮੈਂਟ ਕਰੋਗੇ ਤੇ ਉਹ ਤੇ ਦਰਦ ਹੋਏਗੀ ਹਨਾ।
ਹਾਂਜੀ।
ਤੇ ਇਹ ਹੌਲੀ-ਹੌਲੀ ਕਰਦੇ ਰਹੋ। ਹੋਰ ਅਹ ਦਸ ਮਿੰਟ, ਫਿਰ ਵੀਹ ਮਿੰਟ, ਫਿਰ ਪੱਚੀ ਮਿੰਟ, ਫਿਰ ਅੱਧਾ ਘੰਟਾ ਹੋ ਜਾਂਦਾ ਹੈ। ਫਿਰ ਉਹ ਤੁਹਾਡੇ ਉੱਤੇ ਹੈਗਾ ਤੁਸੀਂ ਕਿੰਨਾ ਟਾਈਮ ਦੇ ਸਕਦੇ ਹੋ ਆਪਣੇ ਆਪ ਨੂੰ
ਹੂੰ ਠੀਕ ਹੈ-ਠੀਕ ਹੈ-ਠੀਕ ਹੈ।
ਹਾਂਜੀ-ਹਾਂਜੀ।
ਚਲੋ ਓਕੇ ਜੀ ਮੈਂ ਵੀ ਟਰਾਈ ਕਰਾਂਗਾ ਯੋਗਾ ਓਕ ਓਕੇ ਚਲੋ ਠੀਕ ਆ ਬਾਏ।
ਹਾਂਜੀ ਓਕੇ।